ਹੈਲੋ ਹਾਂਜੀ ਕਿਵੇਂ ਓ ਵਦੀਆ।
ਵਦੀਆ ਜੀ ਤੁਸੀਂ ਦੱਸੋ?
ਹਾਂਜੀ, ਠੀਕ-ਠਾਕ ਕੀ ਕਰ ਰੇ ਸੀ ਤੁਸੀਂ?
ਬਸ ਵੇਲੇ ਚਾਂ ਪੀਨ ਲੱਗੇ ਸੀਗੇ ਮੈਂ ਕਿਆ ਚਲ ਚਾਂ ਪੀ ਆ ਮਤਲਬ ਏਦਾਂ ਨੀਂਦ ਆ ਰੀ ਸੀਗੀ ਫੇਰ ਮੰਮਾ ਕੈਔਦੇ ਵੀ ਰਾਤ ਨੂੰ ਸੋਨਾ ਨੀ ਚੱਲ ਵੀ ਚਾਂ ਚੁ ਪੀ ਲੈ ਕਿ ਪਤਾ ਅੱਖੀ ਖੁਲ ਜੇ।
ਅੱਛਾ, ਠੀਕ ਐ ਕਿਉਂ ਕੀ ਗੱਲ ਮਤਲਬ ਰਾਤ ਨੂੰ ਸੋਨਾ ਕਿਉਂ ਨੀ?
ਓ ਮਤਲਬ ਐਨਾਂ ਨੂੰ ਮਤਲਬ ਨਾ ਮੇਰੇ ਘਰ ਦੇ ਐਦਾ ਕੈਂਦੇ ਜਿਨਾ ਅਸੀ ਨਾ ਜਦੋਂ ਦਿਨ ਚ ਸੋ ਜਾਂਦੇ ਆਨਾ ਸਰ ਰਾਤ ਨੂੰ ਨੀਂਦ ਨੀ ਆਂਦੀ ਹੈਗੀ‌। ਘਰ ਕੈਂਦੇ ਹੱਥ ਲਗਾ ਫੋਨ ਚਲਾਈ ਜਾਨ ਓਗੇ ਨਾ ਵੀ ਤੁਸੀਂ ਦਿਨ ਚ ਈ ਨਾ ਸੋਇਆ ਕਰੋ ਦਿਨ ਚਲ ਟੀ ਵੀ ਵਗੈਰਾ ਦੇਖ ਲਿਆ ਕਰੋ ਪਰ ਦਿਨ ਚ ਨਾ ਸੋਇਆ ਕਰੋ।
ਹਾਂ ਮਤਲਬ ਦਿਨ ਦੇ ਵਿੱਚ ਆਪਾਂ ਟੀ ਵੀ ਦੇਖ ਲਈਏ ਤੇ ਰਾਤ ਨੂੰ ਨੌ ਵਜੇ ਤੱਕ ਸੋ ਜੀਏ ਹੈਨਾ। ਤਾਂ ਕਿ ਸਵੇਰੇ ਜਲਦੀ ਉੱਠ ਸਕੀਏ ਯਾਰ ਮਤਲਬ ਆੱਜ-ਕੱਲ੍ਹ ਨਾ ਸਲੀਪ ਦਾ ਸਾਈਕਲ ਕਿੰਨਾ ਖ਼ਰਾਬ ਹੋ ਰਿਆ ਲੋਕਾਂ ਦਾ ਮਤਲਬ ਸੋਨ ਦਾ ਟੈਮ ਕੁਛ ਵੀ ਫਿਕਸ ਹੈਗਾ। ਮੈਨੂੰ ਤੇ ਲਗਦਾ ਮੇਰਾ ਕੋਈ ਸੋਨ ਦਾ ਟੈਮ ਫਿਕਸ ਨੀ ਹੈਗਾ ਜਦੋਂ ਮਨ ਕਰਿਆ ਸੋਗੀ ਉਦੋਂ ਮਨ ਕਰਿਆ
ਸਈ ਗੱਲ ਐ ਮੈਂ ਹੁਨ ਨਾ ਸਾਡਾ ਮਤਲਬ ਏਦਾਂ ਵੀ ਅਸੀਂ ਨਾ ਸਵੇਰੇ ਸੱਤ ਵਜੇ ਉੱਠ ਕੇ ਅਸੀਂ ਨਾ ਨੌ ਵਜੇ ਤਕ ਕੰਮ ਨਵੇਰ ਦੇਨਾ ਠੀਕ ਐ। ਤੇ ਮੈਂ ਪੂਰੇ ਦਿਨ ਬੈਠੇ ਰੈਨਾ ਮੈਨੂੰ ਬਿਲਕੁਲ ਨੀਂਦ ਨੀ ਆਨੀ। ਜਦੋਂ ਸ਼ਾਮ ਨੂੰ ਨਾ ਅਸੀਂ ਛੇ ਵਜੇ ਘੁੰਮਣ ਜਾਂਦੇ ਹਾਂ, ਤੇ ਮੈਨੂੰ ਨਾ ਚਾਰ ਵਜੇ ਜੇ ਨੀਂਦ ਆਂਦੀ ਏ ਤੇ ਮੰਮੀ ਇੰਨੀਆਂ ਗਾਲਾਂ ਦਿੰਦੇ ਆ। ਮੰਮਾ ਕਹਿੰਦੇ ਵੀ ਨਾ ਹੁਣ ਨਾ ਸੋ ਹੁਣ ਨਾ ਸੋ ਫਿਰ ਤੂੰ ਰਾਤ ਨੂੰ ਉਹੀ ਗੱਲ ਹੁੰਦੀ ਹੈ ਜੇ ਮੈਂ ਉਹ ਚਾਰ ਵਜੇ ਸੋ ਜਾ ਨਾ ਰਾਤ ਨੂੰ ਮੈਨੂੰ ਇੱਕ ਦੋ ਵਜੇ ਨੀਂਦ ਆਉਂਦੀ ਹੈ। ਤੇ ਦਿਮਾਗ ਚ ਇੰਨੇ ਘਟੀਆ ਸੋਚ ਆਂਦੇ ਆ ਨਾ, ਐਡੇ ਗੰਦੇ, ਫਿਰ ਏਦਾ ਹੁੰਦਾ ਕਿ ਹਾਂ ਯਾਰ ਵੀ ਮੈਂ ਏਹ ਨਾ ਹੋਜੇ, ਇਹ ਨਾ ਹੋ ਜਵੇ। ਓਹ ਥਿੰਕਿੰਗ ਨੀ ਹੁੰਦੀ ਹੈਗੀ ਆਪਣੇ ਮਾਇੰਡ ਚ ਆਹ ਕੰਮ ਨਾ ਹੋ ਜੇ, ਓਹ ਨਾ ਹੋ ਜੇ। ਹਾਂ-ਹਾਂ ਏਹ ਵਾਲੀ ਹੁੰਦੀ ਹੈ ਫਿਰ ਰਾਤ ਨੂੰ ਇੱਕ ਸਾਨੂੰ ਇੱਕ ਡਰ ਵੀ ਲੱਗਦਾ ਏ ਮਤਲਬ ਏਦਾਂ ਜਿੱਦਾਂ ਆਪਾਂ ਔਂ ਹੁੰਦੈ ਨਾ ਵੀ ਹਾਂ ਕਦੇ ਕੋਈ ਆ ਨਾ ਜਾਵੇ ਕੋਈ ਏਦਾਂ ਦਾ ਕਰਦੇ ਓਦਾਂ ਨਾ ਕਰ ਲਏ
ਠੀਕ ਹੈ-ਠੀਕ ਹੈ, ਨਹੀਂ ਓਵਰ ਥਿੰਕਿੰਗ ਹੈ, ਇਹ। ਜਦ ਤੁਸੀਂ, ਮਤਲਬ, ਜਾਦਾ ਸੋਚੋਗੇ ਤਾਂ ਹੁੰਦਾ ਤਾਂ ਜਾਦਾ ਸੋਚਨਾ ਨੀ ਚਾਹੀਦਾ। ਤੇ ਕੰਮ ਕਰ ਦੇਨਾ ਚਾਹੀਦਾ, ਮਤਲਬ ਜਿਵੇਂ ਆਪਾਂ ਕੋਈ ਚੀਜ ਕਰ ਰਹੇ ਹਾਂ ਮਤਲਬ ਆਪਾਂ ਸੋਚ ਰਹੇ ਹਾਂ ਵੀ ਏਹ ਚੀਜ਼ ਆਪਾਂ ਕਰਨੀ ਹੈ ਤਾਂ ਉਹ ਕਰ ਦੋ, ਸੋਚੋ ਨਾ ਉਹਦੇ ਬਾਰੇ। ਨਹੀਂ? ਤਾਂ ਫਿਰ ਬੋਤ ਕੁਛ ਮਤਲਬ ਐਵੇਂ ਰੈਂਡਮ ਜੀ ਚੀਜ਼ਾਂ ਆਈ ਜਾਂਦੀਆਂ ਨੇ ਮਨ 'ਚ, ਤਾਂ ਹਰੇਕ ਨਾਲ ਹੁੰਦਾ।
ਸਈ ਗੱਲ ਐ, ਹੁਣ ਨਾ ਮਤਲਬ ਨਾ ਕਈ ਵਾਰ ਨਾ ਐਡੇ ਯੂਜ਼ਲੈਸ ਕੋਸ਼ਨਸ ਆਂਦੇ ਨਾ ਦਿਮਾਗ 'ਚ। ਹੁਣ ਮੈਂ ਕਈ ਵਾਰ ਮੰਮਾ ਨੂੰ ਨਾ ਵੈਸੇ ਬੈਠੇ-ਬੈਠੇ ਮੰਮਾ, ਏਹ ਦਰਖਤ ਕਿਵੇਂ ਖੜਿਆ ਹੈ? ਇਹਦਾ ਕੀ ਮੋਟਿਵ ਹੈ? ਕਿਉਂ ਖੜੇ ਆ? ਜੇ ਆਪਾਂ ਦਰਖਤ ਮੈਨ ਮੰਮੀ ਵੀ ਕਹੈ ਦਿੰਦੀ ਤੇਰੇ ਦਿਮਾਗ ਤੇ ਨੀ ਖਰਾਬ ਹੋ ਗੱਯਾ ਕੁਛ ਵੀ ਕੋਸ਼ਨ ਪੁੱਛ ਰਹੀ ਜਿਹਨਾਂ ਦਾ ਕੋਈ ਮਤਲਬ ਹੀ ਹੈ ਨਹੀ। ਰੱਬ ਨੇ ਜੋ ਚੀਜ ਬਣਾ ਤੀ ਓ ਤੇ ਬਣਾ ਤੀ। ਮਲਬ ਥਿੰਕਿੰਗ ਏਈ ਜੀ ਕੋਸ਼ਨ ਦੀ ਕਈ ਵਰ ਹੋਣ ਲੱਗ ਜਾਂਦੀ ਏ ਨਾ ਜਦੋਂ ਮਤਲਬ ਮੈਂ ਕੰਮ ਕਰ ਰਈ ਆਂ ਫ਼ੇਰ ਕੋਈ ਮੈਨੂੰ ਚੱਕਰ ਨਈ ਫੇਰ ਮਨ ਓਦਰ ਕੰਮ ਇਚ ਈ ਧਿਆਨ ਏ। ਅਗਰ ਮੈਨੂੰ ਏਦਾਂ ਈ ਕਿ ਮੈਂ ਵੇਲੀ ਬੈਠੀ ਆਂ ਜਾ ਕੱਲੀ ਬੈਠੀ ਆਂ ਫੇਰ ਐਨੇ ਕੋਸ਼ਨਡ ਆਂਦੇ ਨੇ ਦਮਾਗ ਚ ਕਿ ਕਿਦਾ ਆਂਸਰ ਕੀਤੋ ਪੁੱਛਾਂ ਕਿਦਾ ਆਂਸਰ ਕਿਤੋਂ ਪੁੱਛਾਂ
ਇਕ ਯਰ ਏਹ ਚੀਜ਼ ਬੋਤ ਹੈ ਆਪਾਂ ਨੂੰ ਨਾ ਘਰ ਦੀ ਜੋ ਮਤਲਬ ਕੰਦ ਹੁੰਦੀ ਹੈ ਓਹਦੇ ਕੋਲ ਨਾ ਕੋਈ ਵੀ ਦਰੱਖਤ, ਵੱਡਾ ਦਰਖਤ, ਹੁਣ ਜਿਵੇਂ ਆਪਾਂ ਤਾਂ ਲੋਣੇ ਆ ਦਰਖਤ ਤਾਂ ਹਾਂ ਕਿ ਵੀ ਵੱਡਾ ਹੋ ਇੱਕ ਦਿਨ ਵਦੀਆ ਹੈ ਛਾਂ ਵਗੈਰਾ ਦੂ ਓਹ ਵੱਡਾ ਦਰਖਤ ਕੰਧ ਦੇ ਜਮਾ ਨੇੜੇ ਨਈ ਲੋਣਾ ਚਾਈਦਾ ਤੇ ਉਹਦੇ ਤੇ ਰੀਜ਼ਨ ਇਹ ਹੈਗਾ ਕਿਉਂਕਿ, ਜੇ ਕੋਈ ਵੀ ਨੇਰ੍ਹੀ ਵਗੈਰਾ ਆਜੇ ਨਾ, ਤਾਂ ਉਹ ਸਾਰੀ ਕੰਧ ਨੂੰ ਵੀ ਡੇਗ ਸਕਦਾ। ਮਤਲਬ ਇਹ ਹੋਈ ਏ ਚੀਜ਼ ਬਹੁਤ।
ਠੀਕ ਐ, ਠੀਕ ਐ। ਮੈਨੂੰ ਤਾਂ ਹੁਣ ਅੱਜ ਪਤਾ ਲੱਗਿਆ ਵੀ ਇਹ ਚੀਜ਼ ਹੁੰਦੀ ਐ।
ਨਹੀਂ ਜੇ ਜਿਵੇਂ ਨ੍ਹੇਰੀ ਆ ਰਹੀ ਐ ਬਹੁਤ ਜ਼ਾਦਾ
ਜੀ ਹਾਂਜੀ।
ਹੈਨਾ। ਕਿੰਨੇ ਦਰਖਤ ਉਖੜ ਕੇ ਵੀ ਪੱਟੇ ਜਾਂਦੇ ਨੇ। ਮਤਲਬ ਬਹੁਤ ਜ਼ਿਆਦਾ ਜਿੱਥੇ ਆਪਾਂ ਕਹਿ ਸਕਦੇ ਆ ਕਿ ਵੀ, ਘਰ ਘੱਟ ਹੁੰਦੇ ਨੇ ਜਿਵੇਂ ਖੇਤ, ਜਿਵੇਂ ਸਾਡਾ ਘਰ ਖੇਤਾਂ 'ਚ ਐ। ਉੱਥੇ ਨ੍ਹੇਰੀ ਜ਼ਾਦਾ ਆਉਂਦੀ ਆ। ਕਿਉਂਕਿ ਉੱਥੇ ਨਾ ਘਰ ਨਹੀਂ ਹੁੰਦੇ ਹੈਗੇ ਨੇੜੇ- ਤੇੜੇ ਜ਼ਾਦਾ। ਵੀ ਉਹ ਨ੍ਹੇਰੀ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਨਾ ਲੱਗਵੇ ਹਨਾ। ਉਹ ਹਵਾ ਫ੍ਰੀ ਫਲੋ ਕਰਦੀ ਏ ਤਾਂ ਫੇੇਰ ਓਹ ਬਹੁਤ ਜ਼ਿਆਦਾ ਮਤਲਬ ਕੋ ਇੱਕੋ ਤਲਕ ਆਪਾਂ ਕੈਹ ਸਕਦੇ ਹਾਂ ਵੀ ਹਨੇਰੀ ਆ ਜਾਂਦੀ ਹੈ ਤਾਂ ਓਹਦੇ ਨਾਲ ਨਾ ਜੇੜੇ ਦਰਖਤ ਨੇ ਓਹ ਕਿਤੇ ਕਿਸੇ ਵੀ ਓਦੇ ਚ ਦਿਸ਼ਾ ਦੇ ਵਿੱਚ ਗਿਰ ਸਕਦੇ ਨੇਗੇ ਉਹ ਕੰਦ ਤੇ ਵੀ ਗਿਰ ਸਕਦੇ ਨੇ ਤਾਂ ਹਾਈ ਚਾਂਸ ਹੁੰਦਾ
ਏਹ ਤਾਂ ਹੈ ਮਤਲਬ ਜਿੱਦਾਂ ਹੁਣ ਜੋ ਜਿੱਦਾਂ ਓਹ ਨੀ ਹੁੰਦੇ ਹੈਗੇ ਆ ਪਤਾ ਨੀ ਕੇੜੇ ਕੈਂਦੇ ਓਨੂੰ ਦਰਖਤ ਜੇੜੇ ਪਤਲੇ ਪਤਲੇ ਜੇ ਹੁੰਦੇ ਓਦਾ ਜਾਦਾ ਡਰ ਰੈਂਦਾ ਜਦੋਂ ਇੱਦਾਂ ਝੂਲਦੇ ਨੇ ਨਾ ਫਿਰ ਹੁੰਦਾ ਯਾਰ ਏ ਬੰਦੇ ਦੇ ਉੱਪਰ ਨਾ ਗਿਰਜੇ ਏਦਾਂ ਨਾ ਹੋਏ ਕੋਈ ਬੋ
ਸਫੈਦੇ ਸਾਡੇ ਲੱਗੇ ਹੋਏ ਸੀਗੇ ਉਰੇ ਸਾਡੇ ਜੋ ਮੋਟਰ ਹੈ ਨਾ, ਮਤਲਬ ਖੇਤ ਆਲੀ ਮੋਟਰ ਹੈ ਓਦੇ ਨਾ ਮਤਲਬ ਬੀ ਸਫੈਦੇ ਲੱਗੇ ਹੋਏ ਸੀਗੇ ਐਂਵੇ ਲੈ ਦੇ ਵਿੱਚ ਛਾ ਵੀ ਇੱਕ ਪਹੀ ਜਾ ਰਹੀ ਹੈ ਓਦੇ ਦੋਵੇਂ ਸਾਈਡ ਤੇ ਇੱਕ ਦੂਜੇ ਦੇ ਨਾਲ ਲੱਗ ਮਿਆ ਵੱਡੇ-ਵੱਡੇ ਸਫੈਦੇ ਨੇਗੇ
ਹਾਂਜੀ
ਬੋਹਤ ਜ਼ਾਦਾ ਸੋਣੇ ਲੱਗਦੇ ਨੇ ਪਰ ਓਹੋ ਡਰ ਤੰਗ ਵੀ ਬਹੋ ਕਰਦੇ ਨੇ ਬਈ ਡਰ ਨਾ ਡਰ ਜਾ ਬਹੋ ਲੱਗਦਾ ਏ ਵੀ ਡਿੱਗ ਨਾ ਜਾਣ ਉਤੇ ਕੋਲ ਘਰ ਨੇ ਨਾ
ਅਗਰ ਆਪਾਂ ਸੋਚੀਏ ਤਾਂ ਹੁੰਦੈ ਯਾਰ ਫੋਟੋ ਵੀ ਬੜੀ ਕੈਂਟ ਆਊਗੀ, ਹੈਨਾ। ਏਦ ਏਨਾ ਸੋਹਣਾ ਬਣਿਆ ਹੋਇਆ ਇੱਕ ਹਿਸਾਬ ਨਾਲ ਪਰ ਇੱਕ ਸਾਨੂੰ ਇਦਾ ਏ ਡਰ ਵੀ ਹੁੰਦਾ ਜਦ ਐਡਾ ਨੂੰ ਨੇਰੀ ਭੁਚਾਲ ਆਂਦਾ ਕਿ ਹਾਂ ਯਾਰ ਏ ਉਂ ਈ ਨਾ ਕਿਸੇ ਨੂੰ ਹਾਰਮ ਨਾ ਪਹੁੰਚ ਚਾ ਦੇ ਯਾਂ ਕੁੱਛ ਵੀ ਐ ਤੇਨੂੰ ਨੁਕਸਾਨ ਵਗੈਰਾ ਨਾ ਕਰਦੇ ਐਈ ਚੀਜ਼ ਦਾ ਵੀ ਇੱਕ ਡਰ ਰੈਂਦਾ ਈ ਆ ਅਪਣੇ ਮਨ 'ਚ
ਏ ਤਾਂ ਹੈ ਏ ਤਾਂ ਬੋਤ ਕੋਮਨ ਐ। ਏ ਚੀਜ਼ ਤਾਂ ਮਤਲਬ ਤਾਂਹੀ ਕੈਂਦੇ ਨੇ ਕਿ ਵੀ ਥੋੜ੍ਹਾ ਜੇਆ ਨਾ ਜਦੋਂ ਆਪਾਂ ਕੋਈ ਦਰਖਤ ਲੌਣੇ ਆ ਆਪਾਂ ਨੂੰ ਪਤਾ ਵੀ ਐ ਦਰਖਤ ਲੰਬਾ ਹੋਊਗਾ ਇੱਕ ਟਾਈਮ ਤੇ ਈ ਵੱਡਾ ਹੋਊਗਾ ਤਾਂ ਫੇਰ ਓ ਨੇਰੀ ਦਾ ਤਾਂ ਏ ਐ ਨੇਰੀ ਬੋਤ ਜਾਦਾ ਅੱਜ ਕਾੱਲ ਐਵੇਂ ਆ ਵੀ ਕਦੋਂ ਵੀ ਆ ਸਕਦ ਦੇ ਆ ਵਾ ਅਪਣੇ ਹੱਥ 'ਚ ਨੀ ਹੈਗੇ ਤਾਂ ਵਾਂ ਓ ਕੰਧ ਜੇ ਕੋਲ ਨਾ ਲਾਓ ਤਾਂ ਫੇਰ ਆਹੀ ਚੀਜ ਐ।
ਮਤਬ ਪਰ ਨਾ ਖੇਤਾਂ 'ਚ ਰੈਂਣ ਦਾ ਜੋ ਆਨੰਦ ਦਾ ਨਾ ਖੇਤਾਂ 'ਚ ਰੈਣ ਦਾ ਜੋ ਆਨੰਦ ਓ ਕੀਤੇ ਵੀ ਨੀ ਹੈਗਾ। ਤੁੰਹੀ ਪੰਜ ਮਿੰਟ ਕਿਤੇ ਚੱਲ ਜਾਓ ਨਾ ਖੇਤਾਂ ਵਗੈਰਾ 'ਚ ਤਾਂਨੂੰ ਐਦਾਂ ਹੋਊਗਾ ਪਤਾ ਨੀ ਤੁਹੀ ਕੇੜੀ ਸਵਰਗ ਜਗ੍ਹਾ ਤੇ ਆ ਗੇ ਓ ਜਿੱਦਾਂ ਨਾ ਮਤਬ ਖੇਤ ਦੇ ਇੱਕ ਸਾਬ ਨਾਲ ਐਨੀ ਵਧੀਆ ਜਗਾ ਨਾ ਅਗਰ ਆਪਾਂ ਲਾਈਏ ਤੇ ਤੁਆਡਾ ਤਾਂ ਘਾਰ ਈ ਖੇਤਾਂ 'ਚ ਐ।
ਹਾਂ ਮਤਲਬ ਖੇਤ ਨੇ ਸਾਰੇ ਕਿਤੇ ਆਲੇ ਦੁਆਲੇ ਤੇ ਹੁਣ ਬੋਤ ਜਾਦਾ ਨਾਲ ਅਗਮੀ ਕ ਪਈ ਐ ਮਗਰ ਮ ਅ ਮਗਰ ਸਾਰੇ ਦੇ ਸਾਰੇ ਖੇਤ ਨੇ। ਮੇਰਾ ਰੂਮ ਤਹੀ ਦੇ ਨਾਲ ਅਟੈਚ ਐ ਤੇ ਏੱਧਰ ਮਤਲਬ ਸਾਡੇ ਮਗਰ ਬੀ ਬੋਤ ਜਾਦਾ ਜ਼ਮੀਨ ਐ ਤਾਂ ਲੋਕਾਂ ਦੀ ਤਾਂ ਫਿਰ ਬੋਤ ਵਧੀਆ
ਮੈਂ ਤੁਆਡਾ ਕੱਲੇਆਂ ਦਾ ਘਾਰ ਐ ਕਿ ਹੈ ਆਲੇ ਨੇੜੇ ਤੇੜੇ ਹੈਗੇ ਨੇ ਘਰ?
ਸਾਡੇ ਪੂਰੇ ਸਰੀਕੇ ਦਾ ਘਰ ਖੇਤਾਂ 'ਚ ਐ। ਆਪਾਂ ਕੈ ਸਕਦੇ ਆਂ ਕਿ ਵੀ ਮੇਰੇ ਦੋ ਚਾ ਚੇ ਨੇ ਓਨਾਂ ਦਾ ਘਰ ਖੇਤਾਂ ਇੱਚ ਐ, ਸਾਡਾ ਘਰ ਖੇਤਾਂ ਇੱਚ ਐ ਤਾਂ ਦੋ ਘਰ ਖੇਤਾਂ 'ਚ ਨੇ ਓ ਕੰਬਾਈਨ ਨੇ ਅਸੀ ਨਿਊ ਕਲੀਅਰ ਆਂ ਤੇ ਅਸੀ ਅਲੱਗ ਰੈਣੇ ਆਂ। ਹਾਂ ਓ ਕੱਠੇ ਰੈਂਦੇ ਨੇ ਤਾਂ ਫੇਰ ਅ ਅਪ ਪਾਂ ਕੈ ਸਕਦੇ ਆਂ ਵੀ ਹਾਂ ਮਤਲਬ ਪੂਰਾ ਪਰਿਵਾਰ ਤਾਂ ਉਰਹੀ ਗਿਆ ਤੇ ਪਿੰਡ ਦੇ ਵਿੱਚ ਪੈਲਾਂ ਘਰ ਹੁੰਦਾ ਸੀ ਫੇਰ ਉਸੀ ਉਰੇ ਖੇਤਾਂ 'ਚ
ਸਾਡੀ ਵੀ ਨਾ ਮੇ ਏਹੀ ਸਲਾ ਐ ਮਤਲਬ ਪਰ ਨਾ ਪਰ ਦਾਦੀ ਤੇੱਕ ਦਾਦੀ ਡਰ ਦੇ ਦਾਦੀ ਕੈਂਦੇ ਵੀ ਨਾ ਵੀ ਖੇਤਾਂ ਏਚ ਨਾ ਪਾਓ ਪਰ ਨਾ ਸਾਡਾ ਸ਼ੁਰੂ ਤੋਂ ਈ ਐ ਸਾਡ ਮ ਮ ਮੇਰੇ ਵੀ ਪਾਪਾ ਦਾ ਸਿਸਟਰ ਦਾ ਵੀ ਆਪਾਂ ਨੇ ਖੇ ਤਾਂ 'ਚ ਘਾਰ ਪਾਣਾ ਵੀ ਕਿਉਂਕਿ ਪਿੰਡ 'ਚ ਪਤਾ ਨ ਤੀਵੀਆਂ ਜੋ ਹੁੰਦੀਆਂ ਨੇ ਨਾ ਓਨਾਂ ਓ ਨਾ ਲੜਾਈ ਕਰਨ ਨੂੰ ਸਿਰਫ ਇੱਕ ਮੌਕਾ ਚਾਹੀਂਦਾ ਪਿੰਡ ਦੇ ਵਿੱਚ ਜਦ ਆਪਾਂ ਰਹਿ ਰੇ ਆਂ ਹੁਣ ਅਗਰ ਸਾਡੇ ਨੇੜੇ-ਤੇੜੇ ਨਾ ਕੋਈ ਥੋੜ੍ਹੇ ਜੀ ਵੀ ਓ ਹੋਈ ਏ ਮਤਬ ਮੇਨ ਨਾਲੀਆਂ ਨਾਲੀਆਂ ਪਿੱਛੇ ਏਨੇ ਲੜਦੇ ਨੇ ਨਾ ਪਤਾ ਨੀ ਕੀ ਤੁਹੀ ਕੀ ਕਢਾਣਾ ਕੀ ਆ ਓਦੇ 'ਚੋਂ ਫਾਲਤੂ ਦੀ ਆਰ ਗੁਮੈਂਟ ਕਰਦੇ ਨੇ ਫੇਰ ਓ ਚੀਜ਼ ਦਾ ਨਾ ਐਡਾ ਭੈੜ ਲੱਗਦੈ ਕਿ ਇਦੇ ਨਾ ਚੰਗਾ ਤਾਂ ਬੰਦਾ ਖੇਤਾਂ 'ਚ ਹੋਵੇ ਕੱਲਾ ਹੋਵੇ ਨਾ ਕਿਸੇ ਦੀ ਬੋਲ ਚਾਲ ਨਾ ਲੜਾਈ ਝਗੜੇ
ਪੂਰੀ ਸ਼ਾਂਤੀ ਬੋਤ ਰੈਂਦੀ ਏ ਮਤਲਬ ਐਵੇਂ ਈ ਏ ਆਪਾਂ ਕੈ ਸਕਦੇ ਆਂ ਵੀ ਸੜ ਕ ਜੋ ਹੈਗੀ ਐ ਜੋੜਦੀ ਐ ਦੋ ਪਿੰਡਾਂ ਨੂੰ ਆਪਸ ਦੇ ਵਿੱਚ ਤਾਂ ਓ ਸੜਕ ਆਪਾਂ ਕੈ ਸਕਦੇ ਆਂ ਰਾਤ ਦੇ ਇੱਕ, ਦੋ, ਤਿੰਨ, ਚਾਰ ਪੰਜ ਵਜੇ ਤੱਕ ਚੱਲਦੀਓ ਰੈਂਦੀ ਐ। ਓ ਸੜਕ ਤੋਂ ਕੋਈ ਨਾ ਕੋਈ ਲੰਘਦਾ ਹੀ ਰਹਿੰਦੈ ਐਵੇਂ ਨੀ ਹੈਗਾ ਵੀ ਸੜਕ ਤੇ ਕੋਈ ਇੱਕ ਘੰਟੇ ਲਈ ਆਇਆ ਨੀ ਐਹ ਨੀ ਹੁੰਦਾ। ਮਤਲਬ ਉੱਥੇ ਐਂ ਰੌਣਕ ਈ ਰੈਂਦੀ ਐ ਆਪਾਂ ਹੀ ਸਾਰਾ ਦਿਨ ਜੋ ਕਿਸਾਨ ਨੇ ਆਪਣੇ ਖੇਤਾਂ ਵੱਲ ਜਾਂਦੇ ਨੇ ਸ਼ਾਮ ਦੇ ਟਾਈਮ
ਹਾਂਜੀ ਹਾਂ ਓਹੀ ਤਾਂ ਗੱਲ ਐ ਨਾ, ਓਹੀ ਤਾਂ ਗੱਲ ਐ ਮ ਤਾਂ ਐਦਾਂ ਹੁੰਦਾ ਕਿ ਖੇਤਾਂ ਵਰਗੀ ਜਗ੍ਹਾ ਤਾਂ ਕਿਤੇ ਵੀ ਨੀਂ ਹੈਗੀ ਏੱਥੇ ਕੱਲੇ ਆਨੰਦ ਲੋ। ਨਾ ਬੰਦੇ ਨੂੰ ਕੋਈ ਟੈਨਸ਼ਨ ਹੁੰਦੀ ਐਦਾਂ ਦੇ ਕਯੋਂ ਆਏ ਆ ਟੈਂਸ਼ਨ ਫ੍ਰੀ ਆਪਣੀ ਫੈਮਲੀ ਨੂੰ ਟਾਈਮ ਦੋ ਆਰਾਮ ਤੋਂ ਹੁਣ ਪਿੰਡ 'ਚ ਆਓ ਪਿੰਡ 'ਚ ਤਾਂ ਸੌ ਹਾਂ ਓਨੂੰ ਓਨੂੰ ਐਵੇਂ ਕੈਣਾ ਪੈਣਾ ਓ ਸ਼ਹਿਡੋ ਉੱਥੇ, ਉੱਥੇ ਤਾਂ ਐਵੇਂ ਆ ਖੇਤਾਂ ਚ ਤਾਂ ਵੀ ਆਪਾਂ ਕੱਲੇ ਹੁੰਦੇ ਹਾਂ ਜੋ ਮਰਜ਼ੀ ਕਰੋ ਕੋਈੇ ਕਿਸੇ ਨੂੰ ਕਿਸੇ ਤੋਂ ਮਤ ਪਲੱਬੁ ਹੁੰਦਾ ਹੈਗਾ
ਹਾਂ, ਓਹ ਚੀਜ਼ ਤਾਂ ਹੈਵੇ ਖੇਤਾਂ ਦਾ ਇਹ ਇਹ ਤਾਂ ਬੋਤ ਜ਼ਿਆਦਾ ਵੱਡਾ ਬੈਨੀਫਿਟ ਹੈ ਇਹ ਤਾਂ ਮੈਂ ਮੰਨ, ਇਹ ਤਾਂ ਹੈ। ਇਹ ਤਾਂ ਫਿਰ ਤਾਂਪਾ ਕਹਿ ਸਕਦੇ ਹਾਂ ਵੀ ਜਿਹੜਾ ਇਨਸਾਨ ਜ਼ਾਦਾ ਅਹ, ਮਤਲਬ ਕੁਦਰਤ ਨਾਲ ਪਿਆਰ ਕਰਦਾ ਕੁਦਰਤ ਦੇ ਨੇੜੇ ਰਹਿਣਾ ਚਾਹੁੰਦਾ ਓਹ। ਖੇਤਾਂ ਦੇ ਵਿੱਚ ਰਹੇ, ਮਤਲਬ ਜਿੱਥੇ ਵੀ ਉਦਾ। ਜ਼ਮੀਨ ਹੁੰਦੀ ਹੈ ਜਿੱਥੇ ਵੀ ਜਿਵੇਂ ਆਪਣੇ ਖੇਤ ਵਗੈਰਾ ਨੇ ਉੱਥੇ ਘਰ ਪਾ ਗੇ
ਹਾਂਜੀ ਹਾਂ ਸਈ ਗੱਲ ਏ ਮਤਲਬ ਇੱਦਾਂ ਹੁਣ ਨਾ ਸਾਡੇ ਮਤਲਬ ਮੋਸਟਲੀ ਨਾ ਸਾਰੇ ਜਣੇ ਖੇਤਾਂ ਚਲੀ ਗਏ। ਸਾਡੇ ਸ਼ਰੀਕੇ ਚ ਓਹ ਵੀ ਮਤਲਬ ਸਾਡੇ ਨਾਲ ਦਿਖਦਾ ਚਲੇ ਬਸ ਇੱਦਾਂ ਹੁੰਦਾ ਕਿ ਹਾਂ। ਵੀ ਹੁਣ ਜਿਹੜੇ ਰਹਿ ਗਏ ਓਹ ਵੀ ਖੇਤਾਂ ਚ ਹੀ ਚੱਲ ਜਾਣ ਕਿਉਂਕਿ ਜਦੋਂ ਫਿਰ ਜਦੋਂ ਆਲੇ-ਦਾਲੇ ਦੇ ਘਰ ਨਹੀਂ ਵਿਕਦੇ ਨਾ ਪਿੰਡਾਂ ਚ ਫੇਰ ਉੱਥੇ ਪਤਾ ਨੀ ਕੌਣ-ਕੌਣ ਆਂਦਾ ਰਹਿਣ ਆਪਾਂ ਨੂੰ ਕਿਸੇ ਦਾ ਨੀ ਪਤਾ ਹੁੰਦਾ ਹੈਗਾ ਹਨਾ ਕੌਣ ਕਿਹਾ ਜਾ ਹੋਊਗਾ ਹਰੇਕ ਨਵਾਂ ਹੁੰਦਾ ਆਪਣੇ-ਆਪਣੇ ਵੀ
ਹਾਂ ਮਤਲਬ ਪਿੰਡਾਂ ਦੇ ਵਿੱਚ ਅੱਜ-ਕੱਲ੍ਹ ਜੋ ਲੋਕ ਨੇ ਜ਼ਾਦਾ ਪਸੰਦ ਕਰਦੇ ਨੇ ਵੀ ਖੇਤ ਦੇ ਵਿੱਚ ਰਹਿਣ ਬਟ ਓਹ ਐਵੇਂ ਕੈਸਾ ਦੇ ਵੀ ਬੋਤ ਤੰਗੀਆਂ ਹੁੰਦੀਆਂ ਨੇ ਬੋਹਤ ਪ੍ਰਕਾਰ ਦੇ ਓਹ ਹੁੰਦੇ ਨੇ ਰੁਕਾਵਟਾਂ ਹੁੰਦੀਆਂ ਨੇ। ਉਹਨਾਂ ਕਰਕੇ ਨਹੀਂ ਆ ਪਾਉਂਦੇ, ਪਰ ਸਾਨੇ ਇੱਕ ਸਈ ਕੰਮ ਕੀਤਾ ਅਸੀਂ ਸਈ ਟਾਈਮ ਤੇ ਆ ਗਏ। ਕਿਉਂਕਿ ਫਿਰ ਹੁਣ ਤਾਂ ਮਹਿੰਗਾਈ ਇੰਨੀ ਜ਼ਾਦਾ ਹੁਣ ਤਾਂ ਘਰ ਕਿੱਥੇ ਪਾਇਆ ਜਾਂਦਾ ਹੈ।
ਸਈ ਗੱਲ ਏ ਹੁਣ ਨਾ ਜਿੱਦਾਂ ਸਾਡੇ ਮਤਲਬ ਸ਼ਰੀਕਾ ਸੀਗਾ ਸਾਡੇ ਨਾਲ ਲੱਗਦੇ ਘਰ ਆ ਉਹਨਾਂ ਦਾ। ਤੇ ਹੁਣ ਓਹ ਜਾ ਰਹੇ ਨੇ ਮਤਲਬ ਓਹ ਖੇਤਾਂ ਦੇ ਨਾਲ ਦਾ ਘਰ ਮਤਲਬ ਥੋੜਾ-ਮੋਟਾ ਪੈਂਡਿੰਗ ਰਹਿ ਗਏ ਹੁਣ ਓਨੇ ਚੱਲ ਜਾਣਾ। ਤੋ ਹੁਣ ਸਾਨੂੰ ਇਹ ਚੀਜ਼ ਨੀ ਪਤਾ ਕਿ ਉੱਥੇ ਕੌਣ ਆਊਗਾ ਇੰਨੇ ਜਣਿਆਂ ਨੂੰ ਪੁੱਛ ਲਿਆ ਕੋਈ ਪਿੰਡ ਦਾ ਲੇਪ। ਐਨੂੰ ਮਨ ਨਾ ਤਾਂ ਹੈਗਾ ਕੋਈ ਕੁਛ ਨੀ ਮਨ ਅਗਲਾ ਕਹੂਗਾ ਅਸੀਂ ਇੱਥੇ ਕਿਉਂ ਆਈਏ ਪਿੰਡ ਚ ਸਾਨੂੰ ਖੇਤ ਚ ਇਨੀ ਵਧੀਆ ਜਗ੍ਹਾ ਮਿਲੀ ਹੋਈ ਏ। ਤੇ ਹੁਣ ਮਤਲਬ ਕਰਦਿਆਂ ਨੂੰ ਇੱਕ ਇਹੀ ਡਰ ਹੈ ਕਿ ਹਾਂ ਹਨਾ ਕੁੜੀਆਂ ਨੇ ਕੱਲੀਆਂ ਨੇ ਵੀ ਕੌਣ ਆਊਗਾ ਗੁਆਂਢੀ? ਭਾਈਚਾਰ ਚ ਕੌਣ ਅੱਗੇ ਰਲੂਗਾ ਹਨਾ? ਵੀ ਹੁਣ ਆਪਾਂ ਕਿਸੇ ਦੇ ਦਿਲ ਚ ਤਾਂ ਨਈਂ ਵੜੇ ਹੁੰਦੇ ਹੈਗੇ ਆਪਾਂ ਨੂੰ ਥੋੜ੍ਹਾ ਨਾ ਕਿਸੇ ਬਾਰੇ ਪਤਾ ਹੁੰਦਾ ਕਿ ਹਾਂ ਕਿੱਦਾਂ ਦਾ ਨੀ। ਹੋਊਗਾ ਕਿੱਦਾਂ ਦਾ ਨਈ।
ਹਾਂ ਮਤਲਬ ਕੁੜੀਆਂ ਵੀ ਹੁਣ ਤਾਂ ਅੱਜ-ਕੱਲ੍ਹ ਬਰਾਬਰ ਨੇ ਮੁੰਡਿਆਂ ਦੇ ਐਵੇਂ ਤਾਂ। ਫਿਊਚਲ ਕੀ ਹੈ, ਬਟ ਆਪਾਂ ਜੋ ਦੇਖੀਏ ਆਂ। ਆਪਾਂ ਨੂੰ ਨਾਲ ਆਪਣੇ ਚਾਚੇ-ਤਾਇਆਂ ਦੇ ਸਾਰਿਆਂ ਨੇ ਆਉਣਾ ਚਾਹੀਦਾ ਖਿੱਚ ਜੇ ਕੱਲੇ ਹੀ ਪਾਲਾਂਗੇ ਇੰਨੀ ਜ਼ਿਆਦਾ ਓਹਦੇ ਚ। ਘਰ ਤਾਂ ਥੋੜ੍ਹਾ ਜਾ ਔਖਾ ਏ, ਮਤਲਬ ਨਾਲ ਚਾਚੇ-ਤਾਏ ਹੋਣੇ ਚਾਹੀਦੇ ਨੇ ਆਪਾਂ ਕਹਿ ਸਕਦੇ ਹਾਂ।
ਸਈ ਗੱਲ ਮਤਲਬ ਜੋ ਨਾ ਚਾਚੇ-ਤਾਏ ਨਾਲ ਰਹਿਣ ਦਾ ਮਜ਼ਾ ਨਾ ਓਹ ਕਿਤੇ ਵੀ ਨੀ ਹੈਗਾ। ਚਾਚੇ-ਤਾਏ ਨਾਲ ਮਜ਼ਾਕ ਕਰਨਾ ਮਖੌਲ ਕਰਨਾ ਹਾਸਾ ਹੁਸਾ ਅਗਰ ਓਹ ਵੁਮ ਵਧੀਆ ਲੱਗਦਾ ਚਾਚੇ-ਤਾਏ ਮੁੰਡਿਆਂ ਨਾਲ ਖੇਡਣਾ ਭੈਣਾਂ ਨਾਲ ਖੇਡਣਾ ਸਭ ਕੁਝ ਐਦਾਂ ਮਿਲ-ਜੁਲ ਕੇ ਰਹਿਣਾ। ਜ
ਹਾਂ ਮਤਲਬ ਆਪਾਂ ਐਵੇਂ ਜੇ ਕੱਲੇ ਘਰ ਪਾਵਾਂਗੇ ਤਾਂ ਚੋਰ-ਵਗੈਰਾ ਦਾ ਵੀ ਚੋਰੀ ਦਾ ਖ਼ਤਰਾ ਹੁੰਦਾ ਏ। ਤੇ ਕੁਝ ਆਪ ਨੂੰ ਵੀ ਫੀਲ ਹੁੰਦਾ ਏ ਹਾਏ ਕੱਲੇ ਆਂ ਉਰੇ ਐਵੇਂ।
ਇਹ ਕੰਮ ਨਾ ਪਿੰਡਾਂ ਜਾਕੀ ਹਾਂ ਹੁਣ ਜੁਆਇੰਟ ਫੈਮਿਲੀ, ਹੁਣ ਮੈਂ ਕਹਿ ਰਿ ਨਾ ਜੁਆਇੰਟ ਫੈਮਲ ਨਾ। ਕਿਸੇ ਕਿਤੇ ਈ ਮਿਲਦੀ ਐ ਕਿ ਹਾਂ ਕੋਈ ਇਕੱਠੀਆਂ ਨੀ ਹੁਣ ਤਾਂ ਦੇਖ ਲਓ ਵਿਆਹ ਪੈਲਾਂ ਬਾਅਦ ਚੋ ਹੁੰਦਾ ਪੈਲਾਂ ਕਹਿ ਦਿੰਦੇ ਮ- ਤ ਲੱਗ ਹੋਣਾ। ਮਤ ਇਹ ਥਿੰਕਿੰਗ ਏ ਰੱਖਣੀ ਚਾਈਦਾ ਕਿ ਅਗਰ ਆਪਾਂ ਅਬ ਕਿਸੇ ਦੇ ਪਰਿਵਾਰ ਚ ਜਾਰੇ ਕੋਈ ਦੂਜੇ ਓਹ ਵੀ ਜੋੜ ਕੇ ਰੱਖੀਏ ਤੇ ਆਪਾਂ ਆਪਣਾ ਵੀ ਜੋੜ ਕੇ ਰੱਖੀਏ। ਐ ਅਲੱਗ ਕਰਨ ਨਾਲ ਕੇੜਾ ਕੁੱਛ ਮਿਲ ਜਾਂਦਾ ਐ ਆਪਾਂ ਨੂੰ ਏਥੋਂ ਚੰਗਾ ਇੱਕ ਜੁਆਇੰਟ ਫੈਮਿਲੀ ਹੋਵੇ ਬਿਲਕੁਲ। ਆਰਾਮਦਾਈ ਨਾਲ ਬੰਦਾ ਰਵੇ।
ਕਹਿ ਸਕਦੇ ਆਂ ਹਾਂ ਮਲਬ ਏ ਚੀਜ਼ ਤਾਂ ਏਦਾ ਜ਼ਰੂਰੀ ਐ, ਪਰ ਜੇ ਤੁਸੀਂ ਖੇਤਾਂ' ਚ ਘਰ- ਪਾ ਰੇ ਓ ਤਾਂ ਫੇਰ ਥੋੜਾ ਜਿਆ ਮੈਂ ਵੀ, ਚਾਚੇ ਤਾਏ ਜੇ ਨਾਲ ਘਰ ਪਾ ਲੈਣ ਓ ਜਾਦਾ ਵਧੀਆ।
ਠੀਕ ਐ ਜੀ।
ਓ ਫੇਰ ਬੋਤ ਵਧੀਆ ਠੀਕ ਐ। ਸ਼ਸ਼ਰੀ ਕਾਲ।